ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਸਭ ਚਗੇ, ਵਧੀਆਂ ਘਰ ਈਚ ਸਭ।
ਹਾਂਜੀ, ਵਧੀਆ ਐ ਜੀ।
ਇਹ ਤਾਂ ਪੁੱਛਣਾ ਹੀ ਹੁੰਦਾ ਐ ਨਾ, ਜਿੰਨੀ ਵਾਰੀ ਕੋਲ ਕਰਨੀ ਐ ਸਾਨੂੰ। ਕੀ ਹਾਲ ਚਾਲ, ਘਰ ਦਾ ਸਭ ਸਭ ਠੀਕ ਠਾਕ।
ਹਾਂਜੀ-ਹਾਂਜੀ, ਸਭ ਠੀਕ-ਠਾਕ ਐ ਜੀ।
ਹੋਰ ਦੱਸੋ ਅੱਜ ਮੈਂ ਤੁਹਾਨੂੰ ਥੋੜਾ ਨਾ ਉਨਦੇ ਬਾਰੇ ਦੱਸਣ ਜਾ ਰਹੀ ਆ, ਪਾਣੀ ਦੀ ਕੁਆਂਟਿਟੀ ਕਿੰਨੀ ਪੀਣੀ ਚਾਹੀਦੀ ਆ। ਠੀਕ ਐ ਨਾ ਲੋਕੀ ਪਾਣੀ ਘੱਟ ਪੀਂਦੇ ਨੇ ਨਾ ਉਹ ਨੂੰ ਪਤਾ ਨੀ ਚੱਲਦਾ ਕਿੰਨਾ ਪਾਣੀ ਪੀਣਾ ਚਾਹੀਦਾ ਐ।
ਹੁੰ, ਠੀਕ ਐ ਜੀ ਦੱਸੋ?
ਬਤਾਓ ਕਿਤਨਾ ਪਾਣੀ ਪੀ ਲੇਤੇ ਹੋ ਦਿਨ ਮੇ?
ਜੀ ਮੈਂ ਇੱਕ ਬੋਤਲ ਇੱਕ ਲੀ ਟਰ ਇੱਕ ਲੀਟਰ
ਇਕ ਲੀਟਰ ਪੀਂਦੇ ਊ ਤੇ, ਪਾਣੀ ਬੜਾ ਘੱਟ ਪੀਂਦੇ ਹੋ ਤੁਸੀਂ ਫੇਰ।
ਅੱਛਾ ਜੀ, ਕਿਤਨਾ ਪੀਣਾ ਚਾਹੀਏ ਜੀ?
ਕੁਆਂਟਿਟੀ ਤੇ ਆ ਨਾ ਜਿਵੇਂ ਤੁਹਾਡਾ ਵੇਟ ਐਗਾ ਸ਼ੂਗਰ ਵੀ ਐਗੇ ਨਾ, ਤੁਹਾਨੂੰ ਤੇ ਤੁਸੀਂ ਘੱਟ ਤੋਂ ਘੱਟ ਦੋ ਲੀਟ ਟਰ ਤਾਂ ਪੀਣਾ ਹੀ ਚਾਹੀਦਾ ਐ ਪਾਣੀ।
ਅੱਛਾ ਜੀ।
ਔਰ ਪਾਣੀ ਐ ਜਰੂਰੀ ਨਹੀਂ ਐਗਾ, ਕਿ ਤੁਸੀਂ ਅਕੁਆ ਗਾਡ ਦਾ ਪੀਓ, ਠੀਕ ਐ ਨਾ ਜੋ ਐਵਕਾਗਾਡ ਦਾ ਪਾਣੀ ਹੁੰਦਾ ਐ ਨਾ, ਉਹ ਵੀ ਨੁਕਸਾਨ ਦਿੰਦਾ ਐ। ਜਿਵੇਂ ਤੁਹਾਡੇ ਘਰ ਲੱਗੇ ਹੋਏ ਕਿਸੇ ਦੇ ਘਰ ਨਾ ਤਾਂ ਉਹਨੂੰ ਦੱਸ ਦੇਣਾ ਲੋਕਾਂ ਨੂੰ ਪਤਾ ਹੀ ਨਹੀਂ ਐਗਾ, ਕੀ ਹੁੰਦਾ ਉਹ ਪਾਣੀ ਨਾ ਮਸ਼ੀਨਾਂ ਨਾਲ ਆਂਦਾ ਐ‌, ਠੀਕ ਐ ਬਿਜਲੀ ਦੇ ਨਾਲ ਆਂਦਾ ਐ ਤੇ ਉਹ ਨਾਲ ਨਾ ਹੱਡੀਆਂ ਵੀ ਕ ਹੋ ਜਾਂਦੇ ਨੇ, ਜਿੰਨਾ ਵੀ ਅੱਛਾ ਮਿੰਨਲ ਵਗੈਰਾ ਹੁੰਦਾ ਨਾਂ ਓਂਦੇ ਅੰਦਰ ਉਹ ਸਾਰਾ ਖਤਮ ਹੋ ਜਾਂਦਾ ਐ। ਠੀਕ ਐ ਨਾ ਤੇ ਲੋਕਾਂ ਨੂੰ ਕੀ ਲੱਗਦਾ ਐ ਕਿ ਬਈ ਬਹੁਤ ਅੱਛਾ ਪਾਣੀ ਪੀ ਰਹੇ ਆ, ਇਧਰ ਆ ਜਾਓ। ਉਹਨੇ ਬੋਲੋ ਉਨਹੋਣੇ ਮੰਗਵਾਇਆ ਡਾਕਟਰ ਸਾਹਿਬ ਕੋਈ ਨਹੀਂ ਐ ਲੜਕਾ ਕਰਤ ਰਏਗਾ ਨਾ। ਡੋਕਟਰ ਸਾਬ ਕਾ ਨਾਮ ਲੇਗਾ ਨਾ ਦੇ ਦੇਗਾ ਅਬ। ਪੈਸੇ ਲਿਖ ਲੇਗਾ। ਹਾਂ। ਤੋ ਮੈਂਨ ਕਿਐ ਉਸਮੇ ਆਪ ਕਾ ਨਾ ਸਭਕੋ ਬ ਯਈ ਬਤਾਨੈ ਜੋ ਲੋਕ ਯੂਜ਼ ਕਰਤੇ ਐ। ਉਨਹੇ ਪਤੈ ਈ ਨੀ। ਜੋ-ਜੋ ਕੈਹਤੇ ਐ ਨਾ ਅੱਡਓ ਮੇ ਦਰਦ ਹੋ ਰਾ ਐ, ਘੁਟਨੇ ਕਾਮ ਨੀ ਕਰ ਰੇ ਤੋ ਏਕ ਤੋਂ ਕੈਲ ਸ਼ੀਅਮ ਕੀ ਕਮੀ ਹੁੰਦੀ ਆ ਓਨਾਂ ਏੱਚ ਔਰ ਬਾਕੀ ਓਨਾਂ ਨੂੰ ਪਤਾ ਈ ਨੀ ਐਗਾ ਜੋ ਐ ਪਾਨੀ ਪੀਂਦੇ ਨੇ ਨਾ ਗਲਤ ਹੈਗੈ। ਜਿੰਨਾ ਵੀ ਮਸ਼ੀਨ ਦਾ, ਬਿਨਾਂ ਮਸ਼ੀਨ ਦਾ ਜੋ ਨੈਚੁਰਲ ਪਾਨੀ ਆਂਦੈ ਨਾ ਸ਼ਾਮ ਦੇ ਸਮੇਂ ਔਰ ਸਵੇਰੇ ਦੇ ਸਮਯ। ਓਯੀਓ ਸਈ ਹੁੰਦੈ ਪੀਨਾ।
ਅੱਛਾ ਜੀ।
ਓਨੂੰ ਦੇਖੋ ਸਾਫ਼ ਸੁਥਰਾ ਆ ਰਿਐ ਨਾ ਤੇ ਆਪਨਾ ਭਰ ਲੋ, ਗੰਦਾ ਆ ਰਿਐ ਤੇ ਨਈ ਭਰੋ। ਲੇਕਿਨ ਲੋਕਾਂ ਨੂੰ ਪਤਾ ਨੀ ਸਾਰੇ ਜਨੇ ਸੋ ਚਿਆਂ ਨੇ ਅਸੀਂ ਤੇ ਬਈ ਆਪਨੇ ਘਰ ਐਕਵਆਗਾਰਡ ਲਗਵਾ ਲਿੱਤਾ। ਅਸੀਂ ਬੋਤ ਪਿਓਰ ਪਾਨੀ ਪੀ ਰੇ ਆਂ। ਤੇ ਓ ਪਿਓਰ ਹੈ ਈ ਨੀ। ਓਨਾਂ ਦੇ ਥੋੜੇ ਟਾਈਮ ਦੇ ਬਾਦ ਨਾ ਘੁੱਟਨੇ ਦਰਦ ਕਰਨ ਲੱਗ ਜਾਂਦੇ ਨੇ। ਕਮਰ ਇੱਚ ਦਰਦ ਹੋਨ ਲੱਗ ਜਾਏਗਾ। ਐ ਵੇਖਨਾ, ਆ ਪੁੱਛਨਾ ਕਦੀ ਕਿ ਤੁਆਡੇ ਘੁੱਟਨਿਆਂ ਏੱਚ ਦਰਦ ਹੁੰਦੈ। ਓ ਜਰੂਰ ਦੱਸਾਂਗੇ ਕਿ ਹਾਂ ਹੁੰਦੈ।
ਅੱਛਾ ਜੀ, ਮੇਰੀ ਕੈਲਸ਼ੀਅਮ ਕੀ ਕਮੀ ਬਤਾਓ ਜੀ ਕੈਸੇ ਪੂਰੀ ਹੋਤੀ ਐ ਜੀ?
ਮੈਂ ਤੁਆਨੂੰ ਦੱਸਿਆ ਸੀ ਨਾ ਕਿ ਚੂਨਾ ਲੈ ਨਾ ਪਾਨ ਦੀ ਦੁਕਾਨ ਤੋਂ। ਏ ਨਾ ਚੂਨਾ ਹੁੰਦੈ ਨਾ ਓ ਲੈ ਕੇ ਆਨੈ ਦੁਕਾਨ ਤੋਂ।
ਅੱਛਾ ਜੀ। ਹਾਂਜੀ-ਹਾਂਜੀ ਹੈਗੀ ਜੀ।
ਤੇ ਨਾ ਆਪਨਾ ਲਿੱਖ ਲੈਨਾ ਔਰ ਆਪਨਾ ਆਰਾਮ ਨਾਲ ਓਂਦਾ ਪਾਨੀ ਪੀਨਾ ਹੁੰਦੈ। ਚੂਨੇ 'ਚ ਮਿਲਾ ਕੇ ਚੂਨਾ ਐ ਨਾ ਪਾਨੀ 'ਚ ਮਿਲਾਨੈ ਥੋੜਾ ਜਾ ਠੀਕ ਐ ਨਾ। ਦੱਸਿਆ ਸੀ ਨਾ ਮੈਂ ਤੁਆਨੂੰ ਦਹੀਂ 'ਚ ਵੀ ਮਿਲਾ ਸਕਦੇ ਓ।
ਹਾਂਜੀ।
ਤੇ ਚੁਟਕੀ ਭਰ ਮਿਲਾਨੈ। ਬਿਲਕੁਲ ਜਾਦਾ ਨਾ ਮਿਲਾ ਲੈਨਾ।
ਅੱਛਾ ਜੀ।
ਏੱਕ ਦਿਨ ਛੋੜ ਕੇ ਏੱਕ ਦਿਨ ਕਰੋ ਔਰ ਕੈਲਸ਼ੀਅਮ ਦੀ ਕਮੀ ਪੂਰੀ ਹੋ ਜੇਗੀ, ਜਰੂਰ।
ਅੱਛਾ ਜੀ।
ਅੱਛਾ। ਹੋਰ ਬਾਕੀ ਮੈਂ ਦੱਸਿਐ ਸੀ ਨਾ ਸੱਤੂ ਐ ਨਾ ਚਨੇ ਦਾ ਸੱਤੂ ਹੁੰਦੈ ਯੂਜ਼ ਕੀਤੈ ਕਦੀ?
ਨਾ-ਨਾ ਕਦੀ ਨੀ ਯੂ ਯੂਜ਼ ਕੀਤਾ ਜੀ।
ਆਟੇ ਵਾਲਾ ਸਤੂ ਵੀ ਆਂਦੈ ਚਨੇ, ਚਨਾ ਹੁੰਦੈ ਨਾ ਚਨਾ
ਹਾਂਜੀ-ਹਾਂਜੀ ਭੂਨਾ ਚਨਾ।
ਹਾਂ, ਜੋ ਭੂਨਾ ਐ ਚਨਾ ਓ ਲਿਆ ਕੇ ਓ ਵੀ ਯੂਜ਼ ਕਰ ਸਕਦੇ ਓ।
ਅੱਛਾ ਜੀ।
ਚ ਲਾਓਗੇ ਨਾ ਆਪਨਾ ਜੜਾ ਆਪਨਾ ਮਿਕਸੀ 'ਚ ਗ੍ਰੈਂਡ ਕਰਨਾ ਤੋਂ ਓਂਦੇ ਤੋਂ ਬਾਦ ਆਪਨਾ ਕੀ ਕਰੋ, ਮਿਕਸੀ 'ਚ ਗ੍ਰਾਇੰਡ ਕਰਕੇ ਥੋੜੀ ਚੀਨੀ ਪਾ ਲੋ ਥੋੜੀ ਜੀ, ਜਿਆਦਾ ਨੀ। ਜੇ ਓਨਾਂ ਨੂੰ ਸ਼ੂਗਰ ਹੈਗੀ ਏ ਤੇ ਨਾਲ ਬਰਫ਼ ਪਾ ਕੇ ਮਿਕਸੀ 'ਚ ਗ੍ਰਾਇੰਡ ਕਰਕੇ ਪੀਓ। ਤੇ ਬੋਤ ਫਾਇਦਾ ਕਰੇਗਾ ਓ ਵੀ। ਮਤਬ ਛੋਟੀ ਚੀਜਾਂ ਹੁੰਦੀਐਂ ਨਾ ਕਦੀ ਧਾ ਨਾਰੀਅਲ ਪਾਨੀ ਪੀ ਲਿੱਤਾ
ਤੇ ਹੂੰ।
ਬਾਕੀ ਦੇਖੋ ਜੋ ਜਾਦਾ ਨਈ ਖਾ ਮ ਖਾਨੇ ਹੋ ਗਏ ਐ ਵੀ ਕੈਲਸ਼ੀਅਮ ਨੂੰ ਓਨੂੰ ਫਾਇਦਾ ਕਰਦੇ ਨੇ। ਜੋ ਖਾਸ ਸਕਦੇ ਓ ਨਾ ਖੈਲਸ਼ੀਅ ਅਈਯੋ ਫਾਈਦਾ ਕਰਦੇ ਨੇ। ਅਗਰ ਜੇ ਕੁੱਛ ਨੀ ਹੈਗਾ ਤੇ ਚੂਨਾ ਤੇ ਲਿਆ ਈ ਸਕਦੇ ਓ ਫੇਰ।
ਅੱਛਾ ਜੀ, ਵਧੀਆ ਜੀ।
ਹੂੰ।
ਪੇੜਾ ਈ ਕਰਕੇ ਜੀ, ਐਸਾ ਈ ਕਰੇਗੇ।
ਸਾਨੂੰ ਤੇ ਅਈਯੋ ਲੱਗਦੈ ਜਿਵੇਂ ਪਾਨੀ ਹੋ ਗਿਆ ਪਾਨੀ ਆਪਨਾ ਜਰੂਰ ਪੀਨਾ। ਰਾਤੀ ਥੋੜਾ ਗੱਟ ਪੀਓ ਔਰ ਜਿਵੇਂ ਰੋਟੀ ਖਾਂ ਦੇ ਓ ਨਾ ਤੇ ਪਾਨੀ ਨਾਲ-ਨਾਲ ਨੀ ਪੀਨਾ ਹੁੰਦਾ ਕਦੇ ਵੀ ਰੋਟੀ ਖਾਨ ਤੂੰ ਅੱਧੇ ਘੰਟੇ ਬਾਦ ਈ ਪਾਨੀ ਪੀਨੈ। ਕਿੰਨੀ ਦੇਰ ਬਾਦ ਪੀਂਦੇ ਓ ਪਾਨੀ?
ਹੋਰ ਜੀ ਮਿਰਚੀ ਲ ਲਗਨੀ ਓ ਤੋਂ ਜੀ। ਮਿਰਚੀ ਲੱਗ ਰੀ ਓ ਤੋ‌ ਜੀ।
ਖਾਨੇ ਮੇਂ ਮਿਰਚੀ ਲਗ ਰੀ ਐ ਜੋ ਜੀ ਤੋ
ਤੋ ਵੋ ਠੀਕ ਐ ਲੇਕਿਨ ਏਕ ਘੂੰਤ ਪੀ ਲਿ ਆ ਦੋ ਗੁੱਟ ਪੀ ਲਿਆ ਲੇਕਿਨ ਯੇ ਨੀ ਐ ਨਾ ਤੇ ਕੰਟੀਨਿਊ ਆਪ ਨੇ ਪੀ ਲਿਆ ਕਿਉਂਕਿ ਅਬ ਨਾ ਖਾ ਨਾ ਪਚਤਾ ਨੀ ਐ ਔਰ ਖਾਨਾ ਚਬਾ-ਚਬਾ ਕੇ ਖਾਨਾ ਪੜਤੈ। ਔਰ ਦੂਸਰਾ ਪਾਨੀ ਹਮੇਸ਼ਾ ਆਧੇ ਘੰਟੇ ਚਾਏ ਵੋ ਬੱਚੇ ਓਂ, ਬੜੇ ਓਂ, ਕੋਈ ਬੀ ਓਂ। ਔਰ ਸੈਲਡ ਖਾਇਆ ਕਰੋ ਆਪ। ਜੈਸੇ ਖੀਰਾ ਵਗੈਰਾ ਹੋ ਗਿਆ। ਯੇ ਐ ਨਾ ਜੋ ਹੈ ਨਾ ਫਰੂਟ ਵ ਵੈਜੀਟੇਬਲ ਵਗੈ ਰਾ ਯੇ ਤੋ ਫਾਇਦੇ ਈ ਕਰਦੇ ਐਂ। ਖੀਰਾ ਖਾ ਲੀਆ, ਮੂਲੀ ਖਾ ਲਈ ਹੈ ਕੇ ਨੀ।
ਅੱਛਾ।
ਅ ਬਾਕੀ ਮੇਥੀ ਦਾਨਾ ਦੱਸਿਆ ਸੀ ਮੈਂ ਤੁਆਨੂੰ ਕਿ ਰਾਤੀ ਭੀਗੋ ਲੋ ਤੇ ਅਪਨਾ ਓ ਵੀ ਸਵੇਰੇ ਖਾਓ। ਥੋੜੇ ਜੇ ਐਨਾਂ ਵੀ ਚਾਲੂ ਕਰ ਲੋਗੇ ਨਾ ਤੇ ਬੋਤ ਫ਼ਾਇਦਾ ਹੋ ਜਾਏਗਾ। ਦਾਲ ਇੱਚ ਐ ਕੜੀ ਪੱਤੇ ਦਾ ਤੜਕਾ ਲਗਾ ਲਿੱਤਾ, ਕਦੀ ਚਾਵਲ ਬਨਾ ਰੇ ਓ ਬਾਏ ਚਾਂਸ ਤੇ ਚਾਵਲ ਵਿੱਚ ਵੀ ਪਾ ਲਿੱਤਾ। ਐ ਛੋਟੀ-ਛੋਟੀ ਚੀਜਾਂ ਹੁੰਦੀਆਂ ਨੇ ਜੋ ਸਾਡੀ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ। ਔਰ ਦੱਸੋ ਤੁਸੀਂ, ਕੋਈ ਹੋਰ ਗੱਲ ਪੁੱਛਨਾ ਚਾਂਦੇ ਓ ਤਾਂ?
ਆਉਂਦੀ ਮੁੜਕੇ ਟਾਈਟ
ਅੱਛਾ ਚਾਰਟ ਮੇਂ ਮੈਨੇ ਬਤਾਇਆ ਓਟਸ ਖਾ ਸਕਦੇ ਓ ਆਪ ਡੇਲੀ। ਕਬੀ ਖਾਇਆ ਨੀ ਓਟਸ। ਹਾਂ ਤੇ ਓਟਸ ਐ ਨਾ ਓ ਖਾਓਗੇ ਦਾ ਕਰੇਗਾ। ਹਾਂ ਨਈ ਮੈਂ ਦੱਸ ਰੀ ਆਂ ਨਾ ਬਈ ਕਈ ਵਾਰੀ ਹੁੰ ਦੈ ਕਿ, ਬੋਲੋ ਬੋਲੋ?
ਕਯਾ ਬੋਲ ਰੀ?
ਹੈਲੋ, ਮੈਂ ਕਹਿ ਰਹ ਔਰਸ ਖਾਂਦੇ ਔ ਨਾ ਤੁਸੀਂ? ਬਹੁਤ ਜ਼ਰੂਰੀ ਹੈਗੇ ਨੇ ਹੋਰਸ ਖਾਣੇ ਵੀ ਸ਼ੂਗਰ ਵਾਲੇ। ਤੇਹੀ ਸੋਆਬੀ ਦੀ ਬੜੀ ਵੀ ਖਾ ਲਿਆ ਕਰੋ ਕਦੀ- ਕਧਾਰ ਸਬਜ਼ੀ ਬਣਾ ਕੇ। ਉਹ ਵੀ ਪੈਦਾ ਕਰਦੀ ਏ। ਖੂਨ ਦੀ ਕਮੀ ਔਦੀ ਏ। ਚਨੇ ਦੀ ਦਾਲ ਹੋ ਗਈ ਉਹ ਖਾ ਲੋ। ਉਹਦੇ ਇਲਾਵਾ, ਗੁਲਾਬੀ ਦਾਲ ਹੁੰਦੀ ਏ। ਉਹ ਵੀ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹੋ ਤੁਸੀ? ਉਹਦੇ ਨਾਲ ਵੀ ਬਲੱਡ ਬੜਦਾ ਏ। ਜੇਕਨ ਅੱਜਕਲ ਖਤਮ ਹੁੰਦੀ ਏ। ਜਿਵੇਂ ਕਹਿੰਦੇ ਨਾ ਕਿ ਵੀਕਨੈਸ ਆ ਗਈ ਏ ਮੇਰੀ ਬੋਡੀ ਚ ਚੱਕਰ ਆਦੇ ਨੇ। ਤੇ ਕਦੇ ਵੀ ਅਗਰ ਚੱਕਰ ਆਦੇ ਨੇ ਨਾ ਤੇ ਨਿੰਬੂ ਪਾਣੀ ਹੋ ਗਿਆ ਨਾ ਉਹ ਪੀ ਲਿਆ ਕਰੋ। ਜਾਂ ਕਿਸ਼ਮਿਸ਼ ਖਾ ਲੀਤੀ, ਅਗਰ ਉਹ ਹਾਂ। ਆ ਰਹੀ ਆਵਾਜ਼ ਮੇਰੀ?
ਹਾਂਜੀ ਆ ਰਏ ਜੀ।
ਜਿਵੇਂ ਸੌਂਫ ਹੋ ਗਏ ਨਾ, ਥੋੜੇ ਜ ਲਿਆ ਕੇ ਰੱਖ ਲੋੋ ਆਪਣੇ ਘਰ। ਹੁਣ ਉਹਦੇ ਚ ਨਾ ਹਲਕੀ ਜਿਹੀ ਮਿਸ਼ਰੀ ਨਾਲ ਰੱਖ ਲਾਓ। ਤੇ ਕਦੀ ਕਦਾਰ ਜਿਵੇਂ ਲੱਗਿਆ ਨਾ ਵਿਕਨਸ ਚ ਆਪਣਾ ਥੋੜਾ ਜਹਾ ਲਿੱਤਾ ਉਹਨੂੰ ਚਬਾ-ਚਬਾ ਕੇ ਖਾਓ। ਤੇ ਚੱਕਰ ਕਦੀ ਨੀ ਆਉਣਗੇ ਤੁਹਾਨੂੰ।
ਅੱਛਾ
ਕਿਉਂਕਿ ਸ਼ੂਗਰ ਹੈਗੀ ਨਾ ਤੇ ਚੀਨੀ ਦੇ ਸਿਰਫ ਦੋ ਦਾਣੇ, ਪਾਣੇ ਨੇ ਮੂੰਹ ਚ ਜ਼ਿਆਦਾ ਨੀ ਪਾਣੇ। ਹਮ ਜਾਈ ਚ ਕੱਲੇ ਨਹੀਂ ਖਾ ਲੋ। ਉਹੇ ਤੋਂ ਬਾਅਦ ਅਗਰ ਕੋਈ ਦਿੱਕਤ ਲੱਗੇ ਕਿਸੇ ਚੀਜ਼ ਦੇ ਨਾਲ ਉਹ ਗੱਲ ਤੇ ਅਲੱਗ ਏ।
ਹਮ
ਬਾਕੀ ਚਾਹ ਹੋ ਗਈ, ਦੁੱਧ ਹੋ ਗਿਆ। ਇਹਨ ਕੀ ਮਾਤਾਰਾ ਥੋੜ੍ਹੀ ਗੱਟ ਈ ਰੱਖੋ। ਜੋ ਚੀਜ਼ਾਂ ਗੈਸ ਬਣਾਦੀਆ ਨੇ ਉਹ ਗੈਸ ਨਾ ਬਣਾਣ।
ਅੱਛਾ ਜੀ।
ਹਮ ਬਾਕੀ ਇੱਕ ਉਹ ਵੀ ਦੱਸਿਆ ਸੀ ਮੈਂ ਤੁਹਾਨੂੰ ਕੀ ਕਹਿੰਦੇ ਨੇ ਗੁੰਦਕਤੀਰਾ। ਛੀ ਆ ਇਹ ਸਭ ਚੀਜ਼ਾਂ ਸ਼ੀਆ ਸ਼ੀਟ ਹੁੰਦੀਆਂ ਨੇ ਇੱਥੇ ਨਾਲ਼ ਕੀ ਕਹਿੰਦੇ ਨੇ ਗੂੰਦਕਤੀਰਾ ਇਹਨੂੰ ਤਾਂ ਰਾਤੀਂ ਨਾ ਇੱਕ ਕੰਚ ਦੇ ਬਾਊਲ ਵਿੱਚ ਕੰਚ ਦੇ ਗਿਲਾਸ ਵਿੱਚ ਵਿੰਗੋ ਕੇ ਥੋੜ੍ਹਾ ਜਾ ਰੱਖ ਕੇ ਦੋ ਸਵੇਰੇ ਉੱਠੋ ਉਨਦੇ ਚ ਪਾਣੀ ਮਿਲਾਓ ਨੋਰਮਲ, ਬਹੁਤ ਠੰਢਾ ਨੀ ਪੀਣਾ ਸਵੇਰੇ, ਸਵੇਰੇ ਤਾਜ਼ਾ ਪਾਣੀ ਹੀ ਪੀਣਾ ਦੋ ਗਿਲਾਸ, ਉਨਦੇ ਤੋਂ ਬਾਅਦ ਪੰਦਰਾਂ ਜਾਂ ਅੱਧੇ ਘੰਟੇ ਬਾਅਦ ਗੋਂਦ ਕਤੀਰਾ ਜੋ ਰੱ ਬਿਗੋਆ ਨਾ ਔਰ ਸ਼ੀਆ ਸ਼ੀਡ ਇਨਦੇ ਵਿੱਚ ਪਾਓ ਤੁਸੀਂ ਥੋੜ੍ਹੀ ਜੀ ਬਰਫ਼ ਥੋੜ੍ਹਾ ਜਾ ਪਾਣੀ ਉਹਨੂੰ ਹਿਲਾ ਕੇ ਉਹਦੇ ਚ ਕਾਲਾ ਨਮਕ, ਕਾਲੀ ਮਿਰਚ- ਠੀਕ ਐ ਨਾ, ਇਹ ਦੋਨੋਂ ਮਿਲਾ ਕੇ ਪੀਓ ਇੰਨਾ ਫ਼ਾਇਦਾ ਕਰੇਗਾ ਤੁਹਾਨੂੰ ਬਹੁਤ ਈ ਸ਼ੂਗਰ ਵਾਲੇ ਬੰਦਿਆਂ ਆਸਤੇ ਰਾਮਬਾਨ ਏ।
ਠੀਕ ਐ ਜੀ ਵਧੀਆਂ ਐਸਾ ਕਰੇਗੇ ਜੀ ਹੈ ਗੋਦ ਕਾਤੀਰਾ ਤੋਂ ਹਮਾਰੇ ਗਰ ਪੇ। ਹੋਰ ਕੁਛ ਜੀ।
ਫ਼ਾਇਦਾ ਕਰੇਗਾ ਤਾਹਨੂੰ
ਅੱਛਾ
ਠੀਕ ਹੈ ਨਾ ਤੇ ਆਪਣਾ ਹੈਲਥ ਦਾ ਜ਼ਰੂਰ ਧਿਆਨ ਰੱਖ ਜਿਵੇਂ ਤੁਹਾਡੀ ਨੀਚੇ ਸੱਸ ਹੈਗੀ ਐ ਤੁਹਾਡੀ ਓ ਉਹਨੂੰ ਪੁਛਨਾ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਮੈਂ ਉਨਦੇ ਵਾਸਤੇ ਵੀ ਜ਼ਰੂਰ ਦੱਸਾਂਗੀ ਤੁਹਾਨੂੰ
ਹਾਂਜੀ ੳਉਨੇ ਗੋਡੇ ਬੀਬੀ ਪੀੜ ਹੋਤੇ ਤੇ ਬੈਠੀ ਐ ਬਚੇਰੀ
ਹਨਾ ਤੇ ਉਹਦੇ ਆਸਤੇ ਮੈਂ ਦੱਸਿਆਂ ਨਾ ਕਿ ਸਭ ਤੋਂ ਵਧੀਆਂ ਉ ਹੈਗਾ ਤੇ ਉਹਨਾ ਨੂੰ ਲਿਆ ਕੇ ਦੋ ਤੇ ਆਪਣਾ ਉਹ ਖਾਣ, ਚੱਟਣਾ ਨੀ ਹੈਗਾ ਜੀਵ ਜਲ ਜਾਨੀ ਨੀ ਓਨਦੇ ਨਾਲ਼।
ਅੱਛਿਆਂ ਜੀ
ਉਹਨੂੰ ਸਿਰਫ਼ ਸਬਜ਼ੀ ਚ ਜਾਂ ਪਾਣੀ ਚ ਮਿਲਾ ਕੇ ਦਹੀਂ ਚ ਮਿਲਾ ਕੇ ਹੀ ਖਾਣਾ-
ਅੱਛਿਆਂ ਜੀ।
ਉਹਨਾਂ ਨੂੰ ਪੁੱਛਣਾ ਪੇਟ ਸਾਫ਼ ਰਹਿੰਦਾ ਉਹਨਾਂ ਦਾ ਨਹੀਂ ਰਹਿੰਦਾ ਅਗਰ ਪੇਟ ਸਾਫ਼ ਨਹੀਂ ਵੀ ਰਹਿੰਦਾ ਨਾ ਤੋਂ ਕਦੀ ਉਹਨਾਂ ਦੇ ਗੁਟਨੇ ਚ ਦਰਦ ਹੁੰਦੀ ਐ, ਪੈਰਾਂ ਚ ਦਰਦ ਹੁੰਦੀ ਆ ਕਿਉਂਕਿ ਹਮੇਸ਼ਾ ਅਗਰ ਸਾਡਾ ਪੇਟ ਸਹੀ ਰਹੇਗਾ ਨਾ ਕਬਜ਼ ਵਗੈਰਾ ਨ੍ਹੀਂ ਬਣਦੀ ਓ ਤੇ ਫ਼ਿਰ ਉਹ ਬਿਲਕੁਲ ਸਹੀ ਰਹਿੰਦਾ ਏ।
ਠੀਕ ਐ ਨਾ ਕਿਉਂਕਿ ਮੇਨ ਜੋ ਪੇਟ ਹੈਗਾ ਨਾ ਸਾਡਾ ਉਹ ਸਹੀ ਰਹਿਣਾ ਚਾਹੀਦਾ ਐ। ਅਸੀਂ ਫਰੈਸ਼ ਟਾਈਮ ਤੇ ਹੋਈਏ ਦਿੱਕਤ ਨਾ ਹੋਵੇ ਫਰੈਸ਼ ਹੋਣੇ ਚ ਠੀਕ ਹੈ ਨਾ ਤੇ ਉਹਨਾਂ ਨੂੰ ਪੁੱਛਣਾ ਫ਼ੇਰ ਮੈਨੂੰ ਦੱਸਣਾ, ਫੇ਼ਰ ਮੈਂ ਤੁਹਾਨੂੰ ਉਹ ਦੇ ਬਾਰੇ ਵੀ ਦੱਸਾਂਗੀ। ਠੀਕ ਹੈ ਨਾ ਚਲੋ ਠੀਕ ਹੈ ਫੇ਼ਰ ਹੈਨਾ ਕਰ ਨੇ ਆ
ਠੀਕ ਹੈ ਜੀ ਸੱਸ੍ਰੀ ਕਾਲ ਜੀ।
ਠੀਕ ਹੈ ਨਮਸਤੇ।